ਹੈਲੋ।
ਹੈਲੋ, ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ?
ਹੋਰ ਵਧੀਆ। ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ।
ਚਲੋ ਸ਼ਾਮੀ ਮਾਰਕੀਟ ਚਲੀਏ ਘੁੰਮ ਆਈਏ ਥੋੜਾ ਜਿਹਾ।
ਚਲੋ ਚੱਲਦੇ ਆ, ਕਿੰਨੇ ਵਜੇ ਚੱਲਣਾ ਜੀ।
ਚੱਲਾਂਗੇ ਚਾਰ ਪੰਜ ਵਜੇ।
ਚਲੋ ਕੀ ਲਿਆਣਾ ਤੁਸੀਂ?
ਬਸ ਸੂਟ ਹੀ ਲੈ ਕੇ ਆਵਾਂਗੇ ਦੋ -ਚਾਰ ਪੇਕੇ ਜਾਵਾਂਗੇ ਸੂਟ ਲੈਵਾਂਗੇ ਦੋ- ਚਾਰ।
ਚਲੋ ਮੈਂ ਵੀ ਆਪਣੇ ਵਾਸਤੇ ਚੱਪਲ ਚੁੱਪਲ ਲੈ ਆਵਾਗੀ, ਚੱਪਲ ਤੇ ਪਰਸ ਚਾਹੀਦਾ ਮੈਨੂੰ।
ਕੋਈ ਨੀ, ਕੋਈ ਨੀ ਦੋਨੋਂ ਚੱਲਾਂਗੇ ਫੇਰ। ਮੈਂ ਇੱਕ ਹੋਰ ਫਰੈਂਡ ਨੂੰ ਕਿਹਾ ਸੀ ਉਹ ਮਨਾ ਕਰ ਰਹੀ ਹੈ ਆਨਾ ਕਾਨੀ ਕਰਨੀ ਕਰ ਰਹੀ ਹੈ। ਮੈਂ ਕਿਹਾ ਚਲੋ ਤੁਹਾਨੂੰ ਕਹਿੰਦੇ ਆ। ਹਾਂਜੀ, ਹਾਂਜੀ।
ਜੋ ਆਨਾ ਕਾਨੀ ਕਰੇ ਉਹਨੂੰ ਛੱਡੋ ਪਰੇ।
ਹਾਂਜੀ, ਹਾਂਜੀ। ਸਕੂਟੀ ਤੇ ਚੱਲਾਂਗੇ ਆਪਣੀ ਤੇ ਆਪਣਾ ਕੋਈ ਟੈਨਸ਼ਨ ਨਹੀਂ ਹੋਏਗੀ ਟ੍ਰੈਫਿਕ ਦੀ ਵੀ।
ਠੀਕ ਹੈ ਤੁਸੀਂ ਲੈ ਆਣਾ ਸਕੂਟੀ ਤੁਸੀਂ ਬਹਿ ਕੇ ਆ ਜਾਣਾ ਮੈਨੂੰ ਲੈ ਚੱਲਣਾ ਆਪਣੇ ਨਾਲ
ਠੀਕ ਹੈ ਜੀ ਠੀਕ ਹੈ ਦੋਨੋ ਚੱਲਾਂਗੇ।
ਚੱਲਾਂਗੇ ਹੋਰ ਕੀ ਕੁੱਝ ਗੋਲ ਗੱਪੇ ਗੂਲ ਗੱਪੇ ਖਾ ਕੇ ਆਵਾਂਗੇ ਅਸੀ
ਹਾਂ ਹਾਂ ਬਹੁਤ ਦਿਨ ਹੋ ਗਏ ਨੇ ਮਾਰਕੀਟ ਗਏ ਵੀ ਨਹੀਂ
ਹਮ ਥੋੜਾ ਜਿਹਾ ਜੀਅ ਵੀ ਲੱਗੇਗਾ ਅੱਜ ਦੋਨੋ ਸਹੇਲੀਆਂ ਕਾਫ਼ੀ ਟਾਈਮ ਬਾਅਦ ਮਿਲਾਂਗੇ
ਹਾਂਜੀ ਹਾਂਜੀ। ਫਿਰ ਸੂਟ ਲੈ ਕੇ ਆਵਾਂਗੇ ਫਿਰ ਸਿਲਾਉਣ ਦੀ ਟੈਸ਼ਨ ਰਹੇਗੀ ਹੁਣ ਇਹਨਾਂ ਨੂੰ ਸਲਾਹ ਲਓ
ਨਹੀਂ ਮੈਂ ਤੁਹਾਨੂੰ ਬੜਾ ਟੇਲਰ ਬੜਾ ਚੰਗਾ ਟੇਲਰ ਦੱਸਾਂਗੀ ਇੱਥੇ ਨਵਾਂ ਆਇਆ ਬੜਾ ਬੜੀ ਚੰਗੀ ਫਿਟਿੰਗ ਦਿੰਦਾ ਹੈ।
ਅੱਛਾ
ਹਮ
ਸਿਲਾਈ ਸਿਲਾਈ ਕੀ ਹੋਏਗੀ
ਸਿਲਾਈ ਉਹਦੀ ਥੋੜ੍ਹੀ ਜਿਆਦਾ ਹੈ ਪਰ ਸੂਟ ਬੜਾ ਘੈਂਟ ਸੀਦਾ ਹੈ
ਹਾਂ ਕਈਆਂ ਦੇ ਹੱਥ ਚ ਬਹੁਤ ਅੱਛੀ ਹੁੰਦੀ ਹੈ ਕਿ ਉਹ ਇੱਕੋ ਵਾਰੀ ਚ ਫਿਟਿੰਗ ਬਿਲਕੁਲ ਮਸਤ ਕਰ ਦਿੰਦੇ ਨੇ
ਬਹੁਤ ਚੰਗੀ ਫਿਟਿੰਗ ਦਿੰਦੇ ਬਹੁਤ ਚੰਗੀ ਮੈਨੂੰ ਕੋਲੋਂ ਕਈ ਲੋਕੀ ਪੁੱਛਦੇ ਨੇ ਕਿੱਥੋਂ ਸਵਾਇਆ ਜੇ ਸੂਟ
ਪੰਜ ਸੌ ਲੈਂਦਾ ਸੀ ਪਿੱਛੇ ਤੇ ਹੁਣ ਪਤਾ ਨੀ ਕਿੰਨੀ ਕੀਤੀ ਹੋਣੀ ਆ ਉਹਨੇ
ਅੱਛਾ ਅੱਛਾ
ਪਰ ਸੂਟ ਬੜਾ ਮਸਤ ਸੀਦਾਂ
ਹਾਂਜੀ ਕੋਈ ਨਾ ਮੈਂ ਫੇਰ ਤੁਹਾਡੇ ਘਰ ਹੀ ਆਵਾਂਗੀ ਉਧਰੋਂ ਹੀ ਸੂਟ ਲੈ ਕੇ ਉਧਰ ਹੀ ਦੇਜਾਂਗੀ
ਠੀਕ ਏ ਠੀਕ ਏ
ਤੁਸੀਂ ਸਿਲਾ ਕੇ ਰੱਖ ਲਈਓ ਫੇਰ ਤੁਹਾਡੇ ਕੋਲੋਂ ਹੀ ਰਿਸੀਵ ਕਰ ਲਾਂਗੇ ਮਗਰੋਂ
ਹਾਂਜੀ ਹਾਂਜੀ ਠੀਕ ਏ ਜੀ ਇਹ ਗੱਲ ਬੜੀ ਚੰਗੀ ਕੀਤੀ ਹੈ ਤੁਸੀਂ ਇਹ ਪਲਾਨ ਵੀ ਚੰਗਾ ਬਣਾਇਆ ਅੱਜ ਘੁੰਮਣ ਦਾ
ਹਾਂ ਸਹੀ ਰਹਿੰਦਾ ਨਾ ਬਹੁਤ ਦਿਨ ਹੋ ਗਏ ਨੇ ਗਏ ਨੀ ਘਰ ਗਰਮੀਆਂ ਜਦੋਂ ਉਹ ਦੀਆਂ ਸ਼ੁਰੂ ਹੋਈਆਂ ਕੋਈ ਕੱਪੜਾ ਵੀ ਨਹੀਂ ਲਿਆ
ਹਮ ਮੂਡ ਵੀ ਚੇਂਜ ਹੋਏਗਾ ਨਾ ਥੋੜਾ ਜਿਹਾ ਅਸੀਂ ਦੋਨੋਂ ਆਪਾਂ ਬਾਹਰ ਜਾਵਾਂਗੇ
ਹੋਰ ਜਨਾਨੀਆਂ ਨੂੰ ਇੱਕੋ ਤਾਂ ਸ਼ੌਕ ਹੁੰਦਾ ਕੱਪੜੇ ਲੈਣ ਦਾ
ਕੱਪੜੇ ਲੈਂਣ ਦਾ ਔਰ ਘੁੰਮਾ ਘੁੰਮ ਆਏ ਚੰਗੀ ਜਿਹੀ ਸਹੇਲੀ ਦੇ ਨਾਲ
ਹੋਰ ਟੇਸਟ ਤੇ ਆਪਣੇ ਛੋੜ ਦਿੱਤੇ ਜੋ ਬੱਚਿਆਂ ਨੇ ਖਾਣਾ ਹੈ ਉਹੀ ਅਸੀਂ ਖਾ ਲੈਣਾ
ਕਿਉਂ ਆਪਣੇ ਛੋੜਨੇ ਨੇ ਟੇਸਟ ਆਪਣੇ ਆਪਣੇ ਟੇਸਟ ਬਰਕਰਾਰ ਰੱਖਣੇ ਨੇ ਹੋਰ ਕੀ ਇੱਕ ਜ਼ਿੰਦਗੀ ਮਿਲੀ ਹੈ ਸਭ ਨੂੰ
ਹਾਂਜੀ
ਹਮ
ਨਹੀਂ ਫੇਰ ਇਹ ਹੁੰਦਾ ਨਾ ਚਲੋ ਬੱਚਿਆਂ ਦੀ ਮਰਜ਼ੀ ਦਾ ਬਣਾ ਲਿਆ ਉਹਦੇ ਚ ਖਾ ਲਿਆ
ਨਹੀਂ ਨਹੀਂ ਕਦੀ ਕਦੀ ਬੱਚਿਆਂ ਨੂੰ ਇਹ ਵੀ ਕਹਿਣਾ ਚਾਹੀਦਾ ਕਿ ਅੱਜ ਮੈਂ ਆਪਣੀ ਮਰਜ਼ੀ ਦਾ ਬਣਾਉਂਦੀ ਪਈ ਤੁਸੀਂ ਵੀ ਖਾਓ
ਹਾਂ ਨਹੀਂ ਖੈਰ ਇਹਨਾ ਤੇ ਹੈ ਬੱਚੇ ਖਾ ਲੈਂਦੇ ਨੇ ਵਿਚਾਰੇ ਕਦੀ ਇੰਨਾ ਨਖਰਾ ਨਹੀ ਕਰਦੇ ਲੇਕਿਨ ਕਰਦੇ ਨੇ ਰੁਪਏ ਚ ਚਵਾਨੀ ਨਖਰਾ ਚੱਲ ਜਾਂਦਾ ਉਹਨਾਂ ਦਾ
ਹਾਂ ਹਾਂ ਕੋਈ ਗੱਲ ਨੀ ਕਿਉਂਕਿ ਆਪਣੀ ਆਪਣੀ ਜ਼ਿੰਦਗੀ ਵੀ ਸਾਨੂੰ ਇੱਕੋ ਵਾਰੀ ਮਿਲੀ ਹੈ ਨਾ ਬੱਚਿਆਂ ਨੂੰ ਵੀ ਅਹਿਮੀਅਤ ਸਮਝਣੀ ਚਾਹੀਦੀ ਹੈ ਨਾ ਤਾਂ ਹੀ ਤਾਂ ਸਮਝਣਗੇ ਉਹ ਜਦੋਂ ਅਸੀਂ ਸਮਝਾਵਾਂਗੇ
ਹਾਂ
ਪਰ ਪਲਾਨ ਚੰਗਾ ਹੈ, ਅੱਜ ਤਾਂ ਉੱਥੇ ਚੱਲਾਂਗੇ ਫਿਰ ਵਾਟਰ ਪਾਰਕ ਦਾ ਬਣਾਵਾਂਗੇ ਪ੍ਰੋਗਰਾਮ।
ਹਾਂ- ਹਾਂ ਇੱਕ ਦਿਨ ਚੱਲਾਂਗੇ ਘੁੰਮਣ, ਵਾਟਰ ਪਾਰਕ ਵੀ ਚੱਲਾਂਗੇ ਬੱਚੇ ਵੀ ਖੁਸ਼ ਹੋ ਜਾਣਗੇ।
ਹਾਂ ਮੈਨੂੰ ਬੜਾ ਚੰਗਾ ਲੱਗਦਾ ਹੈ, ਬੜੀ ਵਾਟਰ ਥੈਰੇਪੀ ਬੋਤ ਚੰਗੀ ਚੀਜ਼ ਹੁੰਦੀ ਐ।
ਹਾਂਜੀ -ਹਾਂਜੀ ਚੱਲਾਂਗੇ, ਸੰਡੇ ਨੂੰ ਚੱਲਾਂਗੇ ਹਨਾ,
ਠੀਕ ਹੈ -ਠੀਕ ਹੈ ਹਾਂ ਹੁਣ ਇਹ ਤਾਂ ਛੁੱਟੀਆਂ ਵੀ ਹੈ ਨਾ ਬੱਚਿਆਂ ਦੀਆ ਆਰਾਮ ਨਾਲ ਚਲੇ ਜਾਵਾਂਗੇ।
ਸੰਡੇ ਨੂੰ ਆਰਾਮ ਨਾਲ ਜਾਵਾਂਗੇ, ਸਵੇਰੇ ਤਾਲੇ ਵਾਲੇ ਮਾਰ ਕੇ ਆਪਾਂ ਸ਼ਾਮੀ ਆਵਾਂਗੇ।
ਹੋਰ ਕੀ।
ਹਾਂਜੀ ਸੂਟ ਲੈਣ ਤੇ ਅੱਜ ਚੱਲਾਂਗੇ। ਤਿੰਨ -ਚਾਰ ਦੁਕਾਨਾਂ ਦੇਖ ਕੇ ਆਵਾਂਗੇ, ਸੂਟ ਪਿਆਰੇ- ਪਿਆਰੇ ਲੈ ਕੇ ਆਵਾਂਗੇ।
ਹਮ--ਠੀਕ ਏ, ਫਿਰ ਪਟਿਆਲਾ ਸੂਟ ਸਵਾਵਾਂਗੇ ਆਪਾਂ ਦੋਨੋ ਸੇਮ ਵਰਕ ਟਿਊਨਿੰਗ ਕਰਾਂਗੇ ਫੇਰ ਆਪਾਂ।
ਹਾਂਜੀ। ਹੋਰ
ਬਸ ਹੋਰ ਸਬ ਵਧੀਆ, ਗੰਨੇ ਦਾ ਜੂਸ ਦੀ ਵੀ ਮੈਂ ਤਾਂ ਲਿਸਟ ਬਣਾਨੀ ਚ ਤਿਆਰ ਸ਼ੁਰੂ ਕਰ ਦਿੱਤੀ ਕੀ -ਕੀ ਕਰਨਾ।
ਅੱਛਾ ਮਾਰਕੀਟ ਚ ਕੀ- ਕੀ ਖਾ ਕੇ ਆਣਾ?
ਤੁਸੀਂ ਸੂਟ ਸਵਾਈਓ, ਮੈਂ ਆਪਾ ਮੈਂ ਪਹਿਲੇ ਜੂਸ ਪੀਵਾਂਗੀ। ਥੋੜਾ ਜਿਹਾ ਫੇਰ ਘੁਮੋਗੇ ਸਕੂਟੀ ਨਾ ਹਜੇ ਸਾਈਟ ਤੇ ਲਾਦਾਗੇ, ਫੇਰ ਆਪਾਂ ਪੈਦਲ- ਪੈਦਲ ਘੁਮਾਂਗੇ ਮਾਰਕੀਟ ਵਿੱਚ
ਹਾਂ ਕੋਈ ਨੀ ਉੱਥੇ ਹੈਗੀ ਮੇਰੀ ਇੱਕ ਫਰੈਂਡ ਦਾ ਘਰ ਹੈਗਾ ਮਾਰਕੀਟ ਚ, ਉਹਦੇ ਘਰ ਸਕੂਟੀ ਖੜੀ ਕਰ ਦਾਂਗੇ।
ਹਾਂ ਫਿਰ ਪੈਦਲ- ਪੈਦਲ ਘੁਮਾਂਗੇ ਆਰਾਮ ਨਾਲ
ਹਾਂਜੀ ਪਹਿਲੇ ਜੂਸ ਪੀਆਂਗੇ, ਫੇਰ ਸੂਟ ਵੇਖਾਂਗੇ। ਸੂਟ ਥੋੜੇ ਜਿਹੇ ਲੈ ਕੇ ਫੇਰ ਆਪਾਂ ਪਾਣੀ ਪਤਾਸੇ ਟਿੱਕੀਆਂ ਖਾਵਾਂਗੇ। ਫੇਰ ਦੁਬਾਰਾ ਚੱਲਾਂਗੇ ਸੂਟ ਵੇਖਣ ਫੇਰ ਆਂਦੀ ਵਾਰੀ ਬੱਚਿਆਂ ਵਾਸਤੇ ਕੁੱਛ ਲੈ ਕੇ ਆਵਾਂਗੇ, ਫੇਰ ਚੱਪਲਾਂ ਪਰਸ -ਵਰਸ ਵੇਖ ਕੇ ਆਵਾਂਗੇ।
ਹਾਂ- ਹਾਂ ਅਸੀ ਪੂਰੀ ਮਾਰਕੀਟ ਐਕਸਪਲੋਰ ਕਰਾਂਗੇ, ਕੇਹੜੀ ਮਾਰਕੀਟ ਲੈਣਦੇ ਪਏ ਤੁਸੀਂ ਮੈਨੂੰ।
ਹਾਂ ਅੱਜ ਰਾਤ ਦੀ ਰੋਟੀ ਬਾਹਰੋਂ ਹੀ, ਬੱਚੇਆਂ ਨੂੰ ਕਹਾਂਗੇ ਅੱਜ ਅਸੀਂ ਤੁਹਾਨੂੰ ਬਾਹਰੋਂ ਖਵਾਦਾਂਗੇ ਕੁਛ
ਨਹੀਂ ਬੱਚਿਆਂ ਨੂੰ ਕਵਾਂਗੇ ਤੁਸੀਂ ਅੱਜ ਥੋੜਾ- ਬੋਤਾ ਕੁਛ ਆਪੇ ਹੀ ਐਕਸਪੈਰੀਮੈਂਟ ਘਰ ਕਰੋ ਫੇਰ ਖਾਵਾਂਗੇ ਆ ਕੇ।
ਹਾਂ ਚਲੋ ਠੀਕ ਐ, ਅੱਜ -ਅੱਜ ਮੰਮੀਆ ਛੁੱਟੀ ਤੇ ਨੇ,
ਹਾਂ ਆਜੋ। ਹੁਣ ਆਪਾਂ ਦੋਨੋ ਮਿਲ ਕੇ ਧਮਾਲ ਮਚਾਵਾਂਗੇ।
ਹਾਂਜੀ -ਹਾਂਜੀ।
ਹਮ
ਹੋਰ ਬਸ ਇਹੀ ਮੈਂ ਵੀ ਹੁਣ ਸੋਚ ਰਈ ਆ ਕੀ -ਕੀ ਖਾ ਕੇ ਆਣਾ, ਆਈਸ ਕ੍ਰੀਮ ਵੀ ਖਾ ਕੇ ਆਵਾਂਗੇ
ਹਾਂ ਆਂਦੇ ਵਾਰੀ ਲਾਸਟ ਵਿੱਚ ਆਈਸ ਕ੍ਰੀਮ ਖਾਵਾਂਗੇ। ਜਦੋਂ ਗੋਲ ਗੱਪੇ ਖਾ ਕੇ ਮਿਰਚਾਂ ਲੱਗਣਗੀਆਂ ਨਾ ਪਾਣੀ ਦੀ ਉਸ ਤੋਂ ਬਾਅਦ ਆਈਸ ਕ੍ਰੀਮ ਖਾ
ਹਾਂ ਇਹ ਗੱਲ ਠੀਕ ਕੀਤੀ ਹੈ ਤੁਸੀਂ, ਫੇਰ ਆਈਸ ਕ੍ਰੀਮ ਖਾਵਾਂਗੇ ਉਹ ਤਾਂ ਟੇਸਟ ਵੀ ਵਧੀਆ ਆਏਗਾ ਫਿਰ।
ਹਾਂ ਤੁਹਾਨੂੰ ਕੇਹੜੀ ਆਈਸਕ੍ਰੀਮ ਪਸੰਦ ਏ?
ਮੈਂ ਤੇ ਜ਼ਿਆਦਾਤਰ ਮੈਂਗੋ ਵਾਲੀ ਪਸੰਦ ਏ। ਮੈਂਗੋ ਫਲੇਵਰ ਵਾਲੀ।
ਅਜ ਮੈਂ ਤੁਹਾਨੂੰ ਆਪਣੇ ਫਲੇਵਰ ਦੀ ਖਵਾਵਾਂਗੀ, ਤੁਸੀਂ ਮੈਨੂੰ ਆਪਣੇ ਮੈਂ ਮੈਂਗੋ ਖਾਵਾਂਗੀ ਤੁਸੀਂ ਕੈਪੇਚੀਨੂੰ ਖਾਨਾ
ਹਾਂਜੀ- ਹਾਂਜੀ ਠੀਕ ਹੈ।
ਹੈਨਾ ਥੋੜਾ ਜਿਹਾ ਚੇਂਜ ਹੁੰਣਾ ਪਿਆ ਹੁਣ। ਹੋਣਾ ਪੈਂਦਾ ਐ ਹੋਰ ਨਾ ਟੇਸਟ ਦੇ ਫਲੇਵਰ ਲਵਾਂਗੇ ਮਜ਼ੇਦਾਰ।
ਹਾਂਜੀ- ਹਾਂਜੀ।
ਹੋਰ ਕੀ, ਆਦਮੀ ਸੋਚਦੇ ਨੇ ਉਹਨਾਂ ਨੂੰ ਹੀ ਜੀਵਨ ਜੀਨਾ ਹੈ, ਉਹਨਾਂ ਤੋਂ ਹੀ ਮਿਲੀ ਏ ਜ਼ਿੰਦਗੀ। ਅਸੀਂ ਵਿਹਲੇ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਘਰ ਬਹਿ ਕੇ। ਨਵੀਆਂ- ਨਵੀਆਂ ਸਹੇਲੀਆਂ ਬਣਾਓ, ਘੁੰਮੋ ਫਿਰੋ ਮੋਜ ਲਓ, ਐਸ਼ ਕਰੋ।
ਹੋਰ ਕੀ,
ਹੂੰ। ਹੋਰ ਕੀ ਬਣਾਇਆ ਹਰਪ੍ਰੀਤ ਨੇ ਫੇਰ? ਹੂੰ।
ਹਰਪ੍ਰੀਤ ਅੱਜ ਰੈਸ਼ਟ ਤੇ ਵੇ, ਹਰਪ੍ਰੀਤ ਨੇ ਅੱਜ ਕੁਛ ਨੀ ਬਨਾਇਆ ਉਹਦੇ ਘਰ ਦੇ ਬਾਹਰ ਭੰਡਾਰਾ ਹੋ ਰਿਹਾ ਸੀ।
ਅੱਛਾ ਕੀ ਖਾਇਆ ਫੇਰ ਭੰਡਾਰੇ ਤੋਂ?
ਬਿਲਕੁਲ ਜਸਟ ਉਹਦੇ ਦਰਵਾਜ਼ੇ ਇੱਧਰ ਮੰਦਿਰ ਦੇ ਸਾਹਮਣੇ ਖੁੱਲਦਾ ਏ।
ਅੱਛਾ- ਅੱਛਾ ਇਹ ਤੇ ਬਹੁਤ ਚੰਗੀ ਗੱਲ ਹੋਈ ਫੇਰ ਸਭ ਨੂੰ ਵੀ ਰੈਸਟ ਮਿਲ ਗਿਆ।
ਦੋ ਘਰ ਛੋੜ ਕੇ ਤੀ ਤੀਜੇ ਤੀਜਾ ਘਰ ਮੰਨ ਲਓ ਓਦਾਂ ਗੁਰਦੁਆਰਾ ਹੈ ਉਹਦੇ।
ਅੱਛਾ।
ਹਾਂਜੀ ਮੰਦਿਰ, ਗੁਰਦੁਆਰਾ ਦੋਨੋਂ ਜਸਟ ਵਿੱਚ ਐ ਉਹਦਾ ਘਰ। ਉਹ ਮੰਦਿਰ ਚ ਭੰਡਾਰਾਂ ਸੀ। ਛੋਲੇ ਸੀ, ਕਾਂਸ਼ੀ ਫ਼ਲ ਸੀ। ਰਾਇਤਾ ਸੀਂ, ਪੂੜੀਆਂ ਸੀਂ, ਖੀਰ ਸੀਂ।
ਮੈਂ ਤੁਹਾਂਨੂੰ ਪੂੜੀ ਦਾ ਬੋਲਿਆਂ ਨਾ, ਦੇਖੋਂ ਤੁਹਾਡੇ ਨੇੜੇ ਹੀ ਪੂੜੀ ਮਿਲ਼ ਗਈਂ ਤੁਹਾਂਨੂੰ।
ਹਾਂਜੀ-ਹਾਂਜੀ।
ਹੂੰ ਮੈਂ ਕਿਹਾਂ ਹਾਏ ਮੈਂ ਆਪਣੀਂ ਸਹੇਲੀ ਨੂੰ ਕਹਿ ਤੇ ਦਿੱਤਾਂ ਪੂੜੀ ਦਾ ਹਣ ਉਹਦਾ ਵੀ ਜੀਅ ਰੱਬ ਨੇਂ ਤੁਹਾਂਨੂੰ ਨੇੜੇ ਹੀ ਲੰਗਰ ਦੇ ਦਿੱਤਾਂ।
ਹਾਂ ਵੈਸੇ ਮੈਂ ਤਲੀ- ਤੂਲੀ ਚੀਜ਼ ਘੱਟ ਹੀ ਖਾਂਦੀ ਹਾ। ਕਦੀਂ ਛੇ ਮਹੀਨਿਆਂ ਚ ਇੱਕ ਪੂੜੀ ਖਾਂ ਲਈ- ਖਾਂ ਲਈ। ਕਿਉਂਕਿ ਮੈਂ ਖਾਣਾਂ ਨੀਂ ਚਾਹੁੰਦੀ। ਪਤਾਂ ਨੀਂ ਕਿਉਂ ਮੈਂਨੂੰ ਨਾ ਜ਼ਿਆਦਾ ਓਇਲੀ ਪਸੰਦ ਨੀਂ ਐਂ। ਬੱਚੇ ਪਤਾਂ ਕੀ ਕਹਿਣਗੇ। ਮੰਮੀ ਇੱਕ ਰੋਟੀ ਖਾ ਲੈ ਫੇਰ ਵਿੱਚ ਇੱਕ ਪੂੜੀ, ਖਾ ਲਾ ਫੇਰ ਇੱਕ ਰੋਟੀ ਖਾ ਲੈ। ਟਿਡ ਨੂੰ ਧੋਖਾਂ ਲੱਗੇਗਾ ਕੀ ਮੈਂ ਰੋਟੀਆਂ ਹੀ ਖਾਧਿਆਂ ਨੇਂ।
ਕਹਿਣਾਂ ਤੁਸੀਂ ਤਾਂ ਮੇਰੇ ਪੇਟ ਨੂੰ ਵੀ ਧੋਖਾਂ ਦਿੰਦੇਂ ਪਏ ਹੋ। ਇੱਕ ਰੋਟੀ ਖਾ ਲੈ ਇੱਕ ਪੂੜੀ,
ਆਹ ਆਹ ਕਹਿਣਗੇ। ਪਹਿਲੇ ਇੱਕ ਰੋਟੀ ਖਾ ਲੈ, ਫੇਰ ਇੱਕ ਪੂੜੀ ਖਾ ਲਈ ਫੇਰ ਇੱਕ ਰੋਟੀ ਖਾ ਲੈ, ਢਿੱਡ- ਢਿੱਡ ਕਹੇਂਗਾ ਪਤਾਂ ਨੀਂ ਮੈਂ ਰੋ
ਪੂੜੀ ਖਾਧੀ ਆ, ਹਾਂ। ਢਿੱਡ ਨੂੰ ਵੀ ਧੋਖਾਂ ਦੇਣਾਂ। ਆਪਣੇਂ ਆਪ ਨੂੰ ਵੀ ਧੋਖਾਂ ਦੇਣਾਂ। ਖਾਣੀਂ ਪੂੜੀ ਦਾ ਵੀ ਸਵਾਦ ਲੈਣਾਂ।
ਅਹ ਨਹੀਂ ਫੇਰ ਜ਼ਿਆਦਾਤਰ ਮੈਂ ਖਾਂਦੀ ਹਾਂ ਤੇ ਇੱਕ ਹੀ ਖਾਂਦੀ ਹਾਂ ਬਸ।
ਮੇਰੇ ਕੋਲ਼ ਵੀ ਮੈਂ ਵੀ ਨਾ ਜਦ ਤੋਂ ਮੇਰਾ ਅਪ੍ਰੇਸ਼ਨ ਹੋਇਆ। ਮੈਂ ਵੀ ਤਾਂ ਤੋਂ ਨਾ ਜ਼ਿਆਦਾ ਓਇਲੀ ਚੀਜ਼ ਖਾਂਨੀ, ਮੈਂਨੂੰ ਤਾਂ ਮਨਾਂ ਕੀਤਾਂ ਡਾਕ- ਟਰ ਨੇਂ ਪਰ ਮੈਂ ਥੋੜਾ ਪ੍ਰਿਕੋਸ਼ਨਲੀ। ਅੱਛਾ ਪਰ ਮੈਂ ਪ੍ਰੀਕੋਸ਼ਨਲੀ ਵੀ ਨਹੀ ਖਾਂਦੀ ਹਾਂ, ਕਿਉਂਕਿ ਦੇਖੋਂ ਇੱਕ ਏਜ ਸ਼ਾਡੀ ਹੋ ਜਾਂਦੀ। ਉਹ ਫੇਰ ਨਾ ਸਾਂਨੂੰ ਆਪੇ ਹੀ ਪਰਹੇਜ਼ ਕਰਨਾਂ ਚਾਹੀਂਦਾ ਹੈਂ। ਜ਼ਰੂਰੀ ਥੋੜਾ ਕਿ ਕੋਈ ਟੋਕੇਗਾ ਤਾਂ ਹੀ ਕਰਾਂਗੇ।
ਹਾਂ ਨਹੀਂ- ਨਹੀਂ ਸਾਂਨੂੰ ਤੇ ਡਾਕਟਰ ਨੇਂ। ਮਨਾਂ ਕੀਤਾ ਜਦੋਂ ਦੀ ਓਇਲੀ ਚੀਜ਼ਾਂ, ਮੈਂ ਤਾਂ ਖਾਂਦੀ ਨੀਂ ਸਮੋਸਾ ਵੀ ਬਹਓ ਤ। ਕਦੀਂ ਖਾਂ ਲ਼ਿਆ, ਖਾ ਲ਼ਿਆ, ਨਹੀਂ ਤਾਂ ਮੈਂ ਖਾਂਦੀ ਨੀਂ, ਨਾ ਏਹ ਸਮੋਸਾ ਨਾ ਕੁੱਛ। ਫਾਸਟ ਫੂਡ ਵਗ਼ੈਰਾ ਕੁੱਛ ਨੀਂ ਖਾਂਦੀ, ਮੈਂ ਖ਼ੁਦ ਹੀ ਛੁਡਕ ਛੋਡ ਦਿੱਤੀਆਂ ਨੇ।
ਅੱਛਾ, ਤੁਹਾਨੂੰ ਇੱਕ ਗੱਲ਼ ਦੱਸਾਂ, ਸਾਡੇ ਜਿਹੜੇ ਸਤਸੰਗ ਹੁੰਦੇ ਨੇ ਨਾ, ਗੁਰੂ ਜੀ ਦੇ। ਉਹਦੇ ਵਿੱਚ। ਜੀ, ਸਮੋਸਾ ਪ੍ਰਸ਼ਾਦਿ ਹੀ ਦਿੰਦੇਂ ਨੇ। ਅਸੀਂ ਜਿੰਨਾਂ ਛੱਡਣ ਦੀ ਗੱਲ਼ ਕਰਦੇ ਹਾਂ, ਗੁਰੂ ਜੀ ਓਨਾਂ ਹੀ ਸਮੋਸੇ ਖਵਾਉਂਦੇ ਨੇ। ਔਰ, ਕਮਾਲ ਦੀ ਗੱਲ ਐਹ ਹੈਗੀ ਏ। ਇੱਕ ਅਸੀਂ ਮੋਟੇ ਵੀ ਨੀਂ ਹੁੰਦੇ ਖਾ ਕੇ, ਕਿਉਂਕਿ ਉਹ ਪ੍ਰਸ਼ਾਦ ਵਾਲਾ ਸਮੋਸਾ ਹੁੰਦੈ।
ਇਹ ਸੋਚੋ, ਮੇਰਾ ਤੇ, ਪਹਿਲੇ ਮੈਂ ਸੱਤਰ-ਅੱਸੀ ਕਿੱਲੋ ਦੀ ਸੀ, ਹੁਣ ਤੇ ਮੇਰਾ ਵਜ਼ਨ ਮਸਾਂ। ਅੱਧਾ ਵੀ ਰਹਿ ਗਿਆ।
ਹਾਏ ਆ, ਤੁਸੀਂ ਦਿਖਦੇ ਤੇ ਪਏ ਹੋ ਫ਼ੋਟੋ ਦੇ ਵਿੱਚ ਨਾ, ਛੋਟੇ, ਬੜੇ ਪਤਲੇ ਜੇ ਹੈਗੇ ਓ।
ਹਾਂ, ਕਹਿੰਦੀ ਮੰਮੀ, ਇਹ ਕੀ ਹੋ ਗਿਐ।
ਕਹਿਦੈ ਚੰਗਾ ਹੋਇਆ ਏ, ਇਹ ਤੇ ਬੜੀ ਬਲੈਸਿੰਗ ਹੁੰਦੀਂ ਹੈ ਰੱਬ ਦੀ, ਕਿ ਬੰਦਾ ਆਪੇ ਹੀ ਪੱਤਲਾ ਹੋ ਜਾਏ। ਬਸ ਕੋਈ ਸ਼ਰੀਰ ਵਿੱਚ ਪ੍ਰੋਬਲਮ ਨੀ ਹੋਣੀਂ ਚਾਹੀਦੀ ਏ।
ਅ ਅ। ਹੁਣ ਫੇਰ ਵਜ਼ਨ ਵਧਾਉਣ ਵਾਸਤੇ, ਹੁਣ ਬੱਚੇ ਕਹਿ ਰਹੇ ਨੇ, ਮੰਮੀ, ਥੋੜਾ ਕੁੱਛ ਖਾ, ਕੁੱਛ ਤੇ ਵਜ਼ਨ ਵਧੇ ਤੇਰਾ।
ਅੱਛਾ, ਕਿੰਨਾ ਏ, ਕਿੰਨਾ ਹੈਂ ਲਾਸਟ ਟਾਇਮ, ਕਦੋਂ ਕੀਤਾ ਸੀ ਵਜ਼ਨ।
ਮੈਂ, ਇੱਕ ਮਹੀਨਾਂ ਹੋ ਗਿਆ, ਮੇਰੇ ਖ਼ਿਆਲ ਚੌਵਨ ਕਿੱਲੋ ਸੀ ਮੇਰਾ ਸ਼ਾਇਦ।
ਚੌਵਨ ਕਿੱਲੋ ਅ ਬਹੁਤ ਹੀ ਆਈਡਲੀ ਵੇਟ ਹੈਗਾ ਐ। ਵੈਸੇ ਤਾਂ ਲੇਡੀਜ਼ ਦਾ। ਪਚਪਨ ਕਿੱਲੋ ਮੰਨਿਆ ਗਿਐ, ਪਰ ਤੁਹਾਡਾ ਬਹੁਤ ਆਈਡਲੀ ਹੈਗਾ, ਨਾ ਖਾਣਾ ਕੁੱਛ ਇਸ ਤਰ੍ਹਾਂ ਦਾ।
ਅੱਛਾ, ਅੱਛਾ।
ਹੂੰ, ਠੀਕ ਹੈ, ਆਈਡਅਲ ਵੇਟ ਹੈ, ਹਾਈਟ ਕਿਤਨੀ ਹੈ ਆਪ ਕੀ। ਤੁਹਾਡੀ ਹਾਈਟ ਕਿੰਨੀ ਹੈਗੀ ਏ।
ਮੇਰੀ ਹਾਈਟ ਹੋਏਗੀ ਪੰਜ, ਪੰਜ ਤੋਂ ਉੱਪਰ ਹੀ ਏ।
ਹਾਂ, ਤੇ ਠੀਕ ਹੈ ਤੁਹਾਡਾ ਵੇਟ, ਏਸ ਤੋਂ ਨੀ ਜ਼ਿਆਦਾ ਵਧਾਣਾ। ਹੁਣ ਮੈਡੀਕਲ ਦਾ ਡੋਕ। ਤੁਆਡੇ ਨਾਲ ਨੇ, ਫਾਲਤੂ ਨੀ ਕਰਨ ਦੇ ਗਾ ਕੁਜ ਵੀ ਤੇ ਕੋਈ- ਕੋ। ਹ, ਕੋਈ ਵੀ ਬਰਗਲਾਏ, ਆਪਣਾ ਵਜ਼ਨ ਨਾ ਬੜਾਈ।
ਅੱਛਾ, ਅੱਛਾ।
ਹੁ। ਮਸਾਂ ਤ ਮਿਲਦਾ ਜਨਾਨੀਆਂ ਤਾਂ ਵੈਸੇ ਈ ਏਨੀਆਂ ਮੋਟੀਆ। ਠੀਕ ਏ ਜੀ, ਠੀਕ ਏ ਜੀ, ਉ।
ਠੀਕ ਹੈ, ਤਿਆਰ ਰਹਿਣਾ ਬਸ, ਮੈਂ ਕੋਲ ਨਾ ਕਰਾਂ ਦੁਬਾਰਾ, ਹਨਾ।
ਹਾਂਜੀ, ਬਿਲਕੁਲ-ਬਿਲਕੁਲ, ਰੇਡੀ ਓਕੇ, ਓਕੇ ਬਾਏ।